ਹੈਲੋ, ਸਤਿ ਸ੍ਰੀ ਅਕਾਲ ਜੀ। ਸਸਰਿਆ ਕਾਲ। ਕੀ, ਹਾਲ-ਚਾਲ? ਵਧੀਆ। ਤੁਸੀਂ ਸੁਣਾਓ, ਕੀ ਹਾਲ-ਚਾਲ? ਬਸ ਵ--ਵਧੀਆ, ਹੋਰ ਘਰ'ਚ ਠੀਕ ਨੇ? ਬਸ ਖਾਣਾ ਬਣਾ ਲਈਆਂ, ਖਾਣਾ ਛੁਡਾਇਆ ਹੋਇਆ ਠੀਕ ਨੇ ਤੁਸੀਂ ਦੱਸੋ ਸਭ ਠੀਕ, ਸਭ ਠੀਕ ਕੀ ਬਣਾ ਲਿਆ ਸਾਂਬਰ ਦਾਲ ਚਾਵਲ
ਉਹ ਕੀ ਗੱਲ, ਅੱਛਾ ਮੈਂ ਇਹ ਪੁੱਛਣਾ ਜੇ ਤੁਸੀਂ ਆਲੂ ਤੁਸੀਂ ਆਲੂ ਦੇ ਪਰਾਂਠੇ ਬਣਾਂਦੇ ਓ, ਉਹ ਕਿਵੇਂ ਬਣਾਂਦੇ ਓ?
ਉਹ ਕਿਵੇਂ ਬਣਾਂਦੇ ਓ? ਆਲੂ ਦੇ ਪਰਾਂ ਮੇਰੇ ਬੱਚੇ ਤਾਂ ਸਬਜ਼ੀਆਂ ਖਾਂਦੇ ਨੀ ਨਾ ਪਿਆਜ ਖਾਣਾ ਉਹਨਾਂ ਨੇ, ਸਿੰਪਲ ਆਲੂ ਦੇ ਪਰੌਠੇ ਖਾਣੇ ਨੇ ਕੁਛ ਨਹੀਂ ਪਾਉਣਾ ਤੇ ਮੈਂ ਤੇ ਬਸ ਸਿੰਪਲ ਆਲੂ ਨੂੰ ਜਿਵੇਂ ਮੈਸ਼ ਕਰਦਾ ਉਬਾਲ ਕੇ ਮੈਸ਼ ਕੀਤਾ ਤੇ ਵਿੱਚ ਨਮਕ ਵਿੱਚ ਥੋੜਾ ਜਿਹਾ ਔਰਗੈਨੋ ਪਾ ਦਿੰਦੀ ਹਾਂ ਬਸ, ਔਰਗੈਨੋ ਪਾਉਣ ਨਾਲ ਕੀ ਹੁੰਦਾ ਉਹ ਥੜਾ ਇਟੈਲੀਅਨ ਟੇਸਟ ਦਿੰਦਾ ਪਿੱਜ਼ਾ ਤੇ ਉਹਨਾ ਨੂੰ ਬਹੁਤ ਪਸੰਦ ਆਂਉਦਾ ਹੈ ਬਸ ਹੋਰ ਕੁਛ ਨਹੀਂ ਪਾਂਦੀ ਕਿਉਂਕਿ ਉਹ ਪਿਆਜ -ਪਿਆਜ ਵੀ ਨੀ ਖਾਂਦੇ ਹਰੀ ਮਿਰਚ ਕੁਛ ਵੀ ਨੀ ਖਾਂਦੇ, ਕੁਛ ਨੀ ਪਾ ਦਿੰਦੇ ਮੈਨੂੰ ਸਿੰਪਲ ਜੀ ਆਲੂ ਮਿਰਚ ਨਮਕ ਮਿਰਚ ਤੇ ਥੋੜਾ ਜਿਹਾ ਚਾਟ ਮਸਾਲਾ ਜਾਂ ਔਰਗੈਨੋ ਪਾ ਦਿੰਦੀ ਆ ਬਸ ਉਹਦੇ ਨਾਲ ਹੀ ਉਹਨਾਂ ਨੂੰ ਪਸੰਦ ਆ ਜਾਂਦੇ ਨੇ ਅੱਛਾ ਕੁਛ ਹੋਰ ਪਾਉਂਦੇ ਹੋ ਤਾਂ ਹੀ ਜਿਹੜਾ ਤੇ ਨਾ ਬੱਚਿਆਂ ਨੇ ਖਾਣੀ ਨੀ ਸਬਜ਼ੀ ਨੀ ਖਾਣੀ ਬਸ ਇਹ ਨਾ ਪਾਓ, ਉਹ ਨੀ ਪਾਓ ਇੱਕ ਕਰਦੇ ਰਹਿੰਦੇ ਨੇ, ਪਿਆਜ ਬਿਲਕੁਲ ਨੀ ਪਿਆਜ ਤੇ ਖਾਂਦੇ ਹੀ ਨੀ ਪਿਆਜ ਚ ਪਾਓ ਇੰਨਾ ਚਾਵਲ ਚ ਪਾਓ ਓਨਾ ਕਿੱਥੇ ਪਾਓ ਰੋਟੀ ਚ ਕੁੱਝ ਨੀ ਖਾਣਾ ਆਲੂ ਦੇ ਪਰੌਠੇ ਵਿੱਚ ਪਿਆਜ ਨਾ ਪਾਓ, ਮਸਾਂ ਤੇ ਖਾਂਦੇ ਨੇ ਹਾਂ ਫਿਰ ਤੇ ਉਹਨਾਂ ਦੀ ਭੈਣ ਹੈ ਨਾ ਮੇਰੇ ਕੋਲ ਇੱਕ ਕੋਲ ਪਿਆਜ ਨਹੀਂ ਖਾਂਦੇ ਉਹ ਵੀ ਨਾ ਉਹ ਪਿਆਜ ਹੀ ਨਹੀਂ ਖਾਂਦੀ ਉਹ ਵੀ ਇਹ ਹੈ ਥੋੜ੍ਹੀ ਜਿਹੀ ਲਾਲ ਮਿਰਚ ਪਾ ਦਿੰਦੀ ਹਾਂ ਵਿੱਚ ਹਾਂ ਨਹੀਂ ਲਾਲ ਮਿਰਚ ਮੈਂ ਵੀ ਪਾਉਂਦੀ ਆ ਪਰ ਘਟ ਪਾਉਂਦੀ ਉਹ ਮਿਰਚੀ ਵੀ ਘਟ ਖਾਂਦੇ ਨੇ ਬੱਚੇ ਪਰ ਸਬਜ਼ੀਆਂ ਨੀ ਪਾਓ ਕੁਛ, ਹੋਰ ਕੁਛ ਨੀ ਪਾਓ ਅੱਛਾ ਹੋਰ ਤੁਸੀਂ, ਤੁਸੀਂ ਕੀ -ਕੀ ਪਾਉਂਦੇ ਹੋ ਤੁਹਾਡੇ ਦਿਉਰ ਦਾ ਕੀ ਹਾਲ ਹੈ? ਸਭ, ਸਭ ਵਧੀਆ ਹੈ ਤੁਸੀਂ ਕੀ -ਕੀ ਪਾਉਂਦੇ ਹੋ ਨਾ ਮੈਂ ਤੇ ਮੇਰੇ ਨਿਆਣੇ ਤੇ ਖਾਂਦੇ ਨੇ ਨਾ ਪਿਆਜ ਅਹ ਪਿਆਜ ਹਰੀ ਮਿਰਚੀ ਪਾ ਕੇ ਆ ਚੰਗੇ ਨਮਕ ਮਿਰਚੀ ਜੀ ਹਲ ਹਲ ਹਲਕੀ ਜਿਹੀ ਐਜਵਾਇਨ ਪਾ ਦੇਣੀ ਆ ਵਿੱਚ ਹਾਂ ਅਜਵੈਨ ਮੈਂ ਵੀ ਕਦੇ-ਕਦੇ ਪਾ ਦਿੰਦੀ ਹਾਂ ਥੋੜੇ ਨਖਰੇ ਕਰਦੇ ਨੇ ਪਰ ਕਦੇ -ਕਦੇ ਤਾਂ ਮੈਂਦਾ ਵੀ ਪਾ ਦਿੰਦੀ ਹਾਂ ਜਦ ਨਹੀਂ ਧਿਆਨ ਜਾਂਦਾ ਤੇ ਕੁਛ ਨੀ ਕਹਿੰਦੇ ਅਦਰਵਾਈਜ਼ ਫਿਰ ਉਹੀ ਡਰਾਮੇ ਸ਼ੁਰੂ ਹੋ ਜਾਂਦੇ ਨੇ ਇਹ ਦੇ ਕਿਉਂ ਪਾ ਦਿੱਤੀ, ਟੇਸਟ ਖਰਾਬ ਹੋ ਗਿਆ, ਮੈਂ ਨੀ ਖਾਣੀ ਇਹ ਸਭ ਸ਼ੁਰੂ ਜਾਂਦੇ ਨੇ ਕਦੇ -ਕਦੇ ਪਤਾ ਹੀ ਲੱਗਦਾ ਚੁਪ ਚਾਪ ਜਾਂਦੇ ਨੇ, ਕਦੇ- ਕਦੇ ਨਹੀਂ ਪਤਾ ਲੱਗਦਾ ਚੁਪ ਚੁਪ ਖਾ ਜਾਂਦੇ ਨੇ
ਹ
ਫੇਰ ਕਦੇ -ਕਦੇ ਮੈਂ ਰਾਤੀ ਵੇਲੇ ਰਾਤੀ ਵੇਲੇ ਥੋੜਾ ਜਿਹਾ ਹਜ਼ਮ ਹੋ ਜਾਂਦਾ ਨਾ ਅਜਵੈਨ ਨਾਲ ਹਾਂ ਨਹੀਂ- ਨਹੀਂ ਚੰਗਾ- ਚੰਗਾ ਪਾਉਣੀ ਚਾਹੀਦੀ ਹੈ ਲੋਕ ਕਹਿੰਦੇ ਨੇ ਚੰਗੀ ਹੁੰਦੀ ਹੈ ਅਜਵੈਨ ਪਰੌਂਠੇ ਵਿੱਚ ਉਹੀ ਨਾ ਮੈਂ ਕਿਹਾ ਇਹ ਨਖਰੇ ਕਰਦੇ ਨੇ ਮੈਂ ਤੇ ਕਹਿ ਹੀ ਰਹੀ ਤੇ ਨਮਕ ਅਜਵੈਨ ਦਾ ਪਰੌਠਾ ਵੀ ਇੰਨਾ ਟੇਸਟੀ ਹੁੰਦਾ ਅਜੇ ਤੁਹਾਡੇ ਨਿਆਣੇ ਛੋਟੇ, ਅਜੇ ਤੁਹਾਡੇ ਨਿਆਣੇ ਛੋਟੇ ਨੇ ਮੇਰੇ ਤਾਂ ਵੱਡੇ ਵਾਲੇ ਵੀ ਨਖਰੇ ਕਰਦੇ ਨੇ, ਮਤਲਬ ਇਹ ਕ ਸਕਦੀ ਹੈ ਮੈਂ ਕਿ ਜਿੰਨੇ ਮਰਜ਼ੀ ਵੱਡੇ ਹੋ ਜਾਣ ਇਹਨਾਂ ਨੇ ਇਹੀ ਕਰਨਾ ਹਨਾ ਹਾਂ ਬੱਚਿਆਂ ਦੇ ਨਖਰੇ ਨੀ ਘੱਟ ਹੁੰਦੇ ਬਸ ਫੇਰ ਤੇ ਅਸੀਂ ਸਾਰੇ ਟਾਈਮ ਇਹੀ ਕਰਦੇ ਰਹਿ ਗਏ ਇਹ ਖਾ ਲੋ ਉਹ ਖਾ ਲੋ। ਮੈ ਤੇ ਪਰੇਸ਼ਾਨ ਹੋ ਜਾਣੀ ਆ ਇੱਕ ਬੰਦਾ ਇੱਕ ਖਾਣਾ ਚਾਹੁੰਦਾ ਹੈ ਦੂਜਾ ਬੰਦਾ ਦੂਜਾ ਖਾਣ ਨੂੰ ਕਹਿੰਦਾ। ਨਹੀਂ ਮੈਂ ਇੱਕ ਹੀ ਵਾਰ ਬਣਾ ਦੇਣੀ ਆ ਜੇੜਾ ਜਿਨੇ ਖਾਣੀ ਆ ਖਾਓ ਨਹੀਂ ਤੇ ਭੁੱਖੇ ਬੈਠੇ ਰਹੋ। ਬਣਾਦੀ ਮੈਂ ਵੀ ਇੱਕ ਇ ਆ ਡਾਂਟ ਕੇ ਮੈਂ ਨੀ ਬਣਾ ਰਹੀ ਦੋ ਦੋ ਡਿਸਾਈਡ ਕਰ ਲੋ ਕਿ ਖਾਣਾ ਮਿਲ ਕੇ ਓਹੀ ਬਣਾਦਾ ਹੋਰ ਕੀ ਕਰ ਸਕਦੇ ਆ ਕਿੱਥੇ ਵੱਖਰੀ ਵੱਖਰੀ ਚੀਜ਼ਾਂ ਬਣਾ ਕੇ ਖਿਲਾਂਦੇ ਰਹਾਂ। ਹਾਂ ਫੇਰ ਸਾਡੀ ਵੇਸਟ ਵੀ ਹੋ ਜਾਂਦੀ ਨਾ ਜ਼ਿਆਦਾ ਜਣੇ ਹੈਗੇ ਨੀ। ਤੇ ਬਣਾਵਾਂ ਤੇ ਫੇਰ ਕੀ ਕਰਾਂ ਹੈਨਾ ਉਹਦੇ ਬਾਅਦ ਫੇਰ ਉਹੋਂ ਤੋਂ ਬਾਅਦ ਵੇਸਟ ਹੋ ਜਾਏਗੀ। ਤੇ ਮੈਂ ਕਹ ਰਹੀ ਆ ਮਿਲ ਕੇ ਦੱਸ ਕੀ ਕਰਨਾ ਇੱਕ ਦਿਨ ਤੁਹਾਡੀ, ਇੱਕ ਦਿਨ ਇੱਕ ਦੀ ਮਰਜ਼ੀ, ਦੂਜੇ ਦਿਨ ਦੂਜੇ ਦੀ ਮਰਜ਼ੀ ਤੁਸੀਂ ਮਿਲ ਕੇ ਖਾ ਲੋੋ। ਤੁਵਾਡੇ ਤੇ ਦੋ ਨੇ ਤੁਸੀਂ ਕਰ ਲੈਨੇ ਹੋ ਮੈਂ ਕਿੱਥੋਂ ਜਾਵਾਂ? ਤੁਸੀਂ ਇੱਕ ਇੱਕ ਦਿਨ ਸਭ ਦਾ ਨੰਬਰ ਲਾ ਲਓ ਅੱਜ ਤੇਰੀ ਬਾ ਮੇਰੇ, ਵਿੱਚ ਆਪਣਾ ਵੀ ਲਾ ਲੈਣਾ। ਵਿੱਚ ਆਪਣਾ ਵੀ ਲਾ ਲੈਣਾ ਨੰਬਰ। ਓਹ ਤੇ ਭੁੱਲ ਈ ਜਾਓ ਮੇਰੇ ਵੱਲ ਮਰਜ਼ੀ ਇਹਨਾਂ ਨੇ ਖਾਣੀ ਏ। ਸਭ ਦੀ ਮਰਜ਼ੀ ਹੋ ਗਈ ਹੁਣ ਮੇਰੀ ਹੁਣ ਇੱਕ ਦਿਨ ਮੇਰੀ ਮਰਜ਼ੀ ਦਾ ਖਾਓ। ਖਿਲਾਵਾਂ ਕਰੇਲੇ । ਉਹ ਕੋਈ ਨੀ ਖਾਂਦਾ ਕਰੇਲੇ ਤੇ ਫੇਰ ਵੀ ਇੱਕ ਵਾਰ ਨੂ ਆਸ਼ੂ ਖਾ ਲੇਗਾ। ਘੱਟ ਤੋਂ ਘੱਟ ਐਹ ਕਰੇਲੇ ਖਾ ਲੈਂਦੇ ਮੈ ਕੀ ਕਹਿਵਾ ਮੈਂ ਖੁਦ ਨੀ ਖਾਂਦੀ ਕਰੇਲੇ। ਨਹੀਂ ਯਾਰ ਮੈਨੂੰ ਤਾਂ ਖਾਣੇ ਪੈਂਨੇ ਨੇ ਮੈਂ ਤੇ ਸ਼ੌਕ ਨਾਲ ਖਾਨੀ ਆ। ਹਾਂ ਨਹੀਂ ਨਹੀਂ ਕਿਸੇ ਨੂੰ । ਪਸੰਦ ਹੁੰਦੇ ਨੇ ਮੇਰੀ ਚਾਚੀ ਜੀ ਨੂੰ ਬੜੇ ਪਸੰਦ ਨੇ ਕਰੇਲੇ ਮਤਲਬ। ਕਈ ਕਈ ਲੋਕਾਂ ਨੂੰ ਬਹੁਤ ਚੰਗੇ ਲੱਗਦੇ ਨੇ ਕਰੇਲੇ। ਮੈਂ ਬੜੇ ਸ਼ੌਕ ਨਾਲ ਖਾਣੇ। ਹਾਂ ਕਈਂ ਕਈਂ ਲੋਕ ਬਹੁਤ ਪਸੰਦ ਕਰਦੇ ਨੇ ਕਰੇਲੇ ਭਰਵੇ ਕਰੇਲੇ। ਬਣਾਓ ਇਹ ਬਣਾਓ ਮਤਲਬ। ਡਿਫਰੇਂਟ-ਡਿਫਰੇਂਤ ਵਰਾਇਟੀ ਵਿਚ ਬਨਵਾਂਦੇ ਨੇ ਕਰੇਲੇ ਮੈਂ ਸੁਣਿਆ ਇਜ਼ ਤਰੀਕੇ ਦੇ ਬਣਾਓ ਇਜ਼ ਬਣਾਓ। ਵਿੱਚ ਮੈਨੂੰ ਰੋਜ਼
ਕਿਆ ਕਿ ਨਾ। ਜਾਮੁਨ ਦੀ ਗਿੱਟਕ ਗਿੱਟਕ ਨਾ ਸ਼ੂਗਰ ਵਾਸਤੇ ਸਹੀ ਹੁੰਦੀ ਏ। ਅੱਛਾ, ਮੈਂ ਕੁੁੱਟ ਕੇ ਰੱਖ ਲਿੱਤੀ ਅਪਣੇ ਕੋਲ ਦੋ ਦਿਨ ਖਾਏ ਨੇ ਦੋ ਦਿਹਾੜੀ ਖਾਏ। ਅੱਜ ਫੈਂਕ ਦਿੱਤੀ ਆ ਮੈਂ, ਕਿਉ? ਕੀ ਮਤਲਬ ਕੜਵੀ ਹੁੰਦੀ? ਕੀ ਕੀ ਟੈਸਟ ਨੀ ਹੈ ਕੀ ਹੈ ਅਜੀਬ ਜ ਅਜੀਬ ਜ ਹੀ। ਟੇਸਟ ਆਂਦਾ ਮੂੰਹ ਤੇ ਪਾ ਕੇ ਐਵੇਂ ਲੱਗਦਾ ਉਹ ਖਾ । ਅੱਛਾ। ਤੇ ਕੋਈ ਹੋਰ ਤਰੀਕਾ ਨੀ ਹੈ ਕੇ ਘੋਲ ਕੇ ਪੀ ਜਾਓ ਯਾ ਐਵੇਂ ਕੁੱਝ ਕਰਕੇ। ਖਾਲੋ ਨਹੀਂ ਨਹੀਂ ਖਾਣੀ ਏ। ਹਾਂ ਮੈਂ ਸੁੁੱਟ ਦਿੱਤੀ ਮੇਰੇ ਕੋਲ ਨੀ ਖਾਦੀ ਜਾਂਦੀ, ਤੇ ਸੁਕਾਈ ਸੀ ਗੀ? ਤੇ ਸੁਖਾਈ ਸੀ ਕੀ ਕੀਤਾ ਸੀ ਸੁਖਾ ਕੇ ਗਿਟਕ ਨੂੰ, ਪਹਿਲੇ ਸੁਖਾਈ ਸੀ ਚੰਗੀ ਤਰ੍ਹਾਂ ਸੁਖਾ ਤੇ ਤਿੰਨ ਚਾਰ ਦਿਨ ਫੇਰ ਪਿੱਸੀ ਏ, ਅੱਛਾ। ਤੇ ਫੇਰ ਤੇ ਤੁਸੀ ਕਿਸੇ ਚ ਪਾ ਕੇ ਖਾ ਲੈਂਦੇ ਪਾਊਡਰ ਬਣਾ ਕੇ ਪੀਸੀ ਏ ਤੇ ਫਿਰ। ਕਿਸੀ ਖਾਣੇ ਵਿੱਚ ਨਹੀਂ ਖਾਣਾ ਖਾਇਆ ਉਹਦੇ ਵਿੱਚ ਪਾਊਡਰ ਬਣਾ ਕੇ, ਪਾ ਲਿਤੀ ਪਤਾ ਹੀ ਨਹੀਂ ਲੱਗਣਾ ਸੀ। ਨਹੀਂ ਨਹੀਂ ਐਹ ਨੀ ਹੁੰਦਾ ਮੇਰੇ ਕੋਲ ਉਹ ਸਵੇਰੇ ਨਾ ਖਾਲੀ ਪੇਟ ਖਾਣੀ ਹੁੰਦੀ ਏ। ਗਰਮ ਨਾ ਪਾਣੀ ਨਾਲ, ਅੱਛਾ ਏਨਜ ਹੈ। ੳਕੇ, ਹਾਂ, ਫਿਰ ਤਾਂ ਦਵਾਈ ਨਾਲ ਕੋਈ ਫਰਕ ਨੀ ਪੈਨੀ ਸਵੇਰੇ ਸੱਤ ਵਜੇ ਐ ਇੱਕ ਕੱਪ ਖਾਲੀ ਪੇਟ ਕੋਫੀ ਪੀਨੀ ਏ ਖਾਲੀ, ਕੋਫੀ ਸਵੇਰੇ ਸਵੇਰੇ ਸਵੇਰੇ ਹਾ, ਹਾ, ਬਲੈਕ ਕਾਫੀ, ਕਿਉ? ਕਿਸ ਵਾਸਤੇ? ਉਹ ਮੈਨੂੰ ਕਿਸੇ ਕਿਹਾ ਸੀ, ਕਿ ਪੀਣੀਆਂ ਚੰਗੀਆਂ ਹੁੰਦੀਆਂ। ਸਵੇਰੇ ਸਵੇਰੇ ਆਹ ਪੀਣੀ ਚੰਗੀ ਹੁੰਦੀ ਹੈ। ਪਰ ਲੋਕੀ ਦਿਨ ਵਿੱਚ ਪੀਂਦੇ ਨੇ ਸਵੇਰੇ ਸਵੇਰੇ ਕਿੰਨੇ ਕੇਆ ਕੌਫੀ ਪੀਣਾ ਚੰਗਾ ਹੁੰਦੇ, ਕਦੇ ਵੀ ਨੀ ਮੈਂ ਤੇ ਕਦੇ ਨੀ ਸੁਨਿਆ, ਹਾਂ ਚੰਗੀ ਹੁੰਦੀ ਬਲੈਕ ਕੌਫੀ ਪੂਰਾ ਦਿਨ ਦਿਨ ਚ ਪੀਓ, ਮਤਲਬ ਦੁੱਧ ਨਾ ਪੀਓ, ਕਾਲੀ ਕੌਫੀ ਕਾਲੀ ਚਾਹ ਪੀਓ ਤੇ ਕਹਿੰਦੇ ਨੇ ਬਹੁਤ ਫਰਕ ਪੈਂਦਾ ਸੀ ਏ ਤੇ ਮੈਂ ਖੁਦ ਸੁਣਿਐ, ਪਰ ਸਵੇਰੇ ਸਵੇਰੇ ਨੀ ਸੁਨਿਆ ਮਤਲਬ ਦਿਨੇ ਜੋ ਚਾਹ ਪੀਰੇ ਹੈ ਨਾ, ਚਾਹ ਘੱਟ ਕਰਦੋ, ਕਹਿੰਦੇ ਨੇ ਚਾਹ ਘਟ ਕਰ ਦੋ, ਦੁੱਧ ਘੱਟ ਕਰ ਦੁੱਧ ਬੰਦ ਕਰਦੋ, ਚੀਨੀ ਘੱਟ ਕਰਦੋ ਤੇ ਕਾਹਲੀ ਕੌਫੀ ਤੇ ਕਾਹਲੀ ਅ ਚਾਹ ਪੀਓ ਕਹਿੰਦੇ ਨੇ ਬਹੁਤ ਚੰਗੀ ਹੁੰਦੇ ਹੈ ਦੁੱਧ ਵਾਲੀ ਤੋਂ ਬਹੁਤ ਚੰਗੀ ਕੌਫੀ ਵਿੱਚ ਬਸ ਵੀ ਨੀ ਆ ਤੇ ਫਿਰ ਖਾਲੀ ਬੈਠ ਪਹਿਲੀ ਵਾਰ ਸੁਣਿਆ, ਸਵੇਰੇ ਸਵੇਰੇ ਪੀਨੀ ਪੈਂਦੀ ਹੈ ਕੌਫੀ ਪਰ ਕੋਫੀ ਵਿੱਚ ਕੈਫੇਨ ਹੁੰਦੇ, ਸਰ ਦਰਦ ਨੀ ਹੁੰਦਾ ਤੁਹਾਡਾ ਸਵੇਰੇ ਸਵੇਰੇ ਪੀ ਕੇ ਨਹੀਂ, ਉਹ ਉਲਟਾ ਚੰਗਾ ਰਹਿੰਦੇ ਮੇਰਾ ਪੂਰਾ ਦਿਨ ਆਰਾਮ ਨਾਲ ਰਹਿੰਦਾ ਚਲੋ ਵਧੀਆ ਫਿਰ ਤੇ, ਸੂਟ ਕਰ ਗਿਆ ਤੇ ਸਭ ਕੁਛ ਸਹੀ ਬੋਡੀ ਨੂੰ ਸੂਟ ਕਰਨਾ ਚਾਹੀਦੇ, ਅਪਨੀ ਅਪਨੀ ਬੋਡੀ ਨੂੰ ਸੂਟ ਕਰੀਏ ਤੇ ਫਿਰ ਤੇ ਚੰਗਾ ਈ ਹੈ, ਹੇਨਾ ਤੁਹਾਡੀ ਬੋਡੀ ਵਿੱਚ ਸੂਟ ਕਰ ਰਿਹਾ ਵੇ, ਬੜੀਆ ਫਿਰ ਤੇ ਹਾਂ, ਹੋਰ ਤੁਸੀਂ ਦੱਸੋ ਕੀ ਹੋਰ ਏ? ਹਾ, ਬਸ ਖਾਨਾ ਬਨ ਰਿਹਾ ਐ, ਹੁਣ ਬੱਚੇ ਖੇਡ ਰਹੇ ਨੇ ਥੱਲੇ ਬੁਲਾ ਕੇ ਆਈਆਂ ਹੁਨ ਆ ਜਾਓ, ਪੜ੍ਹ ਲੋ। ਪੜ੍ਹਦੇ ਪੜ੍ਹਦੇ ਚਲੇ ਗਏ ਸੀ ਖੇਡਣ ਵਾਸਤੇ ਹੁਣ ਆਈ ਨੀ ਰੇ, ਚਲੇ ਤੇ ਗਏ, ਨਹੀਂ ਕਿੱਥੇ ਹੋਇਆ ਮੈਂ ਨੀ ਕਰਾਂਗੀ ਤੇ ਹੋਏਗਾ ਹੀ ਨੀ, ਮੈਨੂੰ ਕੰਮ ਸੀ ਮੇਰੇ ਕੋਲ ਹੋਅ ਹੀ ਨਹੀ ਪਾਇਆ ਹੁਣ ਅੱਜ ਮੈਂ ਫ੍ਰਰੀ ਹੋਈ ਹਾਂ ਤੇ ਅੱਜ ਹੁਣ ਮੈਂ ਕਰਾਂਗੀ ਮੈਂ ਹੀ ਕਰਨੇ ਮੈਂ ਪਹਿਲੇ ਈ, ਮੈਂ ਕੱਲ੍ਹ ਵੀ ਏਈ ਕਹਿ ਰਹੀ ਸੀ ਮੈਂ ਜਿੰਨਾ ਤੁਹਾਨੂੰ ਕੰਮ ਕਰਵਾ ਰਹੀ ਹਾਂ ਉਹਦੇ ਵਿੱਚ ਤਾਂ ਮੈਂ ਖੁਦ ਹੀ ਕਰ ਲੈਂਦੀ ਹਾਂ। ਛੱਡੋ ਪਰੇ, ਤੁਸੀ ਸਕੈਚ ਪੈਨ ਰੱਖੋ, ਸਕੈਰਪ ਬੂਕ ਰਖੋ, ਮੈਨ ਜਦ ਟਾਈਮ ਮਿਲੇਗਾ ਮ ਕਰਦਾ ਵਾਂਗੀ, ਫਿਰ ਮੈਨੂੰ ਵੀ ਸਾਰਾ ਕਰਨੇ ਪਰ ਉਹੀ ਹੈ ਨਾ ਬੱਚੇ ਨੀ ਸਿੱਖਦੇ ਨਾ, ਫਿਰ ਉਹਨਾਂ ਨੇ ਕਿ ਉਹ ਸਿੱਖ ਜਾਣ ਇਸ ਵਾਸਤੇ ਉਹਨਾਂ ਕੋਲ ਕਰਾਂਦੀ ਆ ਕਿ ਤੁਹਾਨੂੰ ਵੀ ਆਣਾ ਚਾਹੀਦੇ ਬਣਾਣਾ ਅਪੇ ਅਪੇ ਨਾ, ਏ ਤੇ ਹੈ, ਏ ਤੇ ਹੈ ੳਈ ਹੈ, ਮੈਂ ਐ ਨਾ ਇੱਕ ਨੋ ਦਿਨ ਉਹ ਬਲੋਗ ਅੱਛਾ, ਸੁਮਨ ਚੋਪੜਾ ਬਲੋਕ ਤੇ ਉਹਦੀ ਕੁੜੀ ਏ, ਚੌਦਾਂ ਪੰਦਰਾਂ ਸਾਲ ਦੀ ਹਮ ਬੜੀ ਸੋਹਣੀ ਡਰਾਇੰਗ ਬਣਾਦੀ ਏ, ਬੜਾ ਹੀ ਸੋਹਣੀ ੳਦਾ ਕੰਮ ਕਰਦੀ ਹੋਲੀਡੇ ਹੋਮਵਰਕ ਦਾ, ੳਹਨੇ ਨਾ ਹਾਂ ਫਾਦਰ ਡੇ ਵਿੱਚ ਨਾ ਅਪਨੇ ਪਾਪਾ ਨੂੰ ਨਾ ਇਕ ਨਾ ਪਰਸ ਬਣਾ ਕੇ ਦਿੱਤਾ ਕਾਗਜ਼ ਦਾ, ਅੱਛਾ! ਬਿਲਕੁਲ ਸੇਮ ਡਿਟੋ ਪਰਸ ਸੀ, ਜਿੰਨੀ ਜਿੰਨੀ ਪੋਕਟ ਪਰਸ ਵਿੱਚ ਆਉਂਦੀ ਆ ਨਾ ਓਨੀ ਬਣਾਈ ਉਹਨੇ ਕਈ ਕਈ ਲੋਕਾਂ ਦੀ ਸੱਚੀ ਡਰਾਇੰਗ ਬਹੁਤ ਚੰਗੀ ਹੁੰਦੀ ਹੈ, ਬਹੁਤ ਸੁੰਦਰ ਅੱਜ ਕੱਲ੍ਹ ਨਾ ਹਮ ਐਵੇਂ ਜਿਹੜ ਵਿੱਚ ਸਿਲਾਈ ਨੀ ਦਿਖਾ ਲਗੀ ਹੋਈ ਹੈ ਸਿਲਾਈ ਹੈ ਉਹ ਵੀ ਉਹਨੇ ਬਣਾਈ ਕਾਰ ਰੀਅਲ ਖਾਣ ਵਾਸਤੇ ਨਾ ਨਹੀਂ ਚੰਗਾ ਔਰ ਹਰ ਇੱਕ ਹਰ ਇੱਕ ਜੇਬ ਪੋਕੇਿਟ ਵਿੱਚ ਨਾ ਚਿੱਠਟੀ ਪਾਈ ਹੋਈ ਸੀ ਆਪਣੇ ਪਾਪਾ ਨਾਲ ਵਧੀਆ ਏ ਤੇ ਬਹੁਤ ਚੰਗੀ ਡਰਾਇੰਗ ਬਣਾਈ ਹੈ ਉਹੀ ਨਾ ਹਰ ਕੋਈ ਨਹੀਂ ਕਰ ਪਾਂਦਾ, ਲੇਕਿਨ ਅੱਜ ਕੱਲ੍ਹ ਬੱਚੇ ਮੈਂ ਦੇਖੇ ਇੰਸਟਾ ਤੇ ਫੇਸਬੁੱਕ ਤੇ ਬਹੁਤ ਚੰਗੀ ਚੰਗੀ ਰੀਲ ਪਾ ਰਹੇ ਨੇ ਹੋਲਡ ਵਕ ਦੀ ਰੀਲ ਪਾ ਰਹੇ ਨੇ ਲੋਕੀ ਹਲਡੋ ਵਾਂਗ ਇੰਨਾ ਸੋਹਣਾ ਸੋਹਣਾ ਕੀਤਾ ਹੋਇਆ ਮਜ਼ਾ ਆ ਦੇਖ ਕਰ ਓਹ ਕਰਦੀ ਰਹਿੰਦੀ ਐ ਨਾ ਕੁਛ ਨਾ ਕੁਛ, ਆਪਣੇ ਪਾਪਾ ਨਾਲ ਮਿਲ ਕੇ। ਹਾਂ, ਨਈ ਨਈ ਬਹੁਤ ਚੰਗਾ ਐ। ਅੱਜ ਕੱਲ੍ਹ ਸੱਚੀ ਬੱਚੇ ਬਹੁਤ। ਓਹ ਕਰੇਜ਼ੀ-ਕਰੇਜ਼ੀ ਡਰਾਇੰਗ ਬਣਾ ਲੈਂਦੇ ਨੇ। ਐਹ ਕਾਰਟੂਨ ਐੰਨੇ ਮੁਸ਼ਕਿਲ ਲੱਗਦੇ ਨੇ ਬਨਾਣੇ, ਪਤਾ ਨੀ ਕਿਵੇਂ, ਪਰ ਉਹ ਬਨਾ ਲੈਂਦੇ ਨੇ ਬਹੁਤ ਆਸਾਨੀ ਨਾਲ।
ਕਿਵੇਂ ਲੇਕਿਨ ਬਹੁਤ ਟੈਲਟ ਹੈ ਅੱਜ-ਕਲ ਦੇ ਬੱਚਿਆਂ ਵਿੱਚ ਸਾਡੇ ਨਿਆਣੇ ਐਂਜ ਦੇ ਚੰਗੇ ਨਹੀਂ ਏ ਨਾ। ਅੱਜ ਕੱਲ ਦੇ ਬੱਚਿਆਂ ਵੀ ਟੈਲੈਂਟ ਹੈ ਨਾ? ਸਾਡੇ ਤੋਂ ਬਾਅਦ ਐਹ ਸ਼ੁਰੂ ਹੋਇਆ ਮੈਨੂੰ ਲੱਗਦੈ ਸਾਡੇ ਤੇ ਰਹਿ ਗਿਆ। ਓਹੀ ਹੈ। ਚਲੋ ਫਿਰ ਤੁਸੀਂ ਰੱਖੋ ਧਿਆਨ ਕਰਦੇ ਆਂ ਗੱਲ ਮੈਂ ਜਾਵਾਂ, ਮੈਂ ਬੁਲਾ ਕੇ ਲਾਨੀ ਆ ਫਿਰ ਨਈ ਤੇ ਮੈਂ ਬੁਲਾਵਾਂਗੀ ਤੇ ਆਵਾਂਗੀ ਨੀ। ਐਵੇਂ ਛੇੜਦੇ ਰਹਿੰਦੇ ਚਲੋ ਚੰਗਾ-ਚੱਲੋ‌ ਚੰਗਾ ਸਸ੍ਰਿ ਕਾਲ ਜੀ।
ਸਸ੍ਰਿ ਕਾਲ ਜੀ।